ਹੈਲੋ
ਆ
ਹਾਂਜੀ ਸਤਿ ਸ੍ਰੀ ਅਕਾਲ ਜੀ।
ਕੀ ਹਾਲ ਹੈ।
ਠੀਕ ਹੈ ਤੁਸੀ ਸੁਣਾਓ ਠੀਕ ਹੋ।
ਵਧੀਆ-ਵਧੀਆ ਹੋਰ
ਹੋਰ ਬੱਚੇ ਠੀਕ ਨੇ। ਬਸ ਬੜੇ ਦਿਨ ਤੋਂ ਸੋਚਦੀ ਪਈ ਸੀ ਫੋਨ ਕਰਾਂ ਬਸ
ਅੱਛਾ-ਅੱਛਾ ਹ ਹਾਂਜੀ-ਹਾਂਜੀ ਹੋਰ ਕੀ ਕਰਦੇ ਪਾਏ ਸੀ ਤੁ
ਬਸ ਬੈ ਦੇ ਸੀ ਅੱਜ ਗੁਰਦੁਆਰੇ ਗਈ ਨੀ। ਆਹੋ ਗੁਰਦੁਆਰੇ ਪਾਠ ਹੁੰਦੇ ਆ ਨਾ ਅੱਜ ਇੱਧਰ ਬੱਸ ਅੱਜ ਥੋੜ੍ਹੀ ਤਬੀਅਤ ਢਿੱਲੀ ਲੱਗਦੀ ਸੀ ਤੇ ਫੇਰ ਮੈਂ ਗਈ ਨੀ।
ਅੱਛਾ-ਅੱਛਾ ਕਿੰਨੇ ਵਜੇ ਹੁੰਦੇ ਦੁਪਹਿਰੇ ਹੁੰਦੇ ਸ਼ਾਮੀ?
ਤਿੰਨ ਤੋਂ ਸਾਢੇ ਪੰਜ।
ਅੱਛਾ-ਅੱਛਾ
ਹਮ ਜਪਜੀ ਸਾਹਿਬ ਦਾ ਪਾਠ ਹੁੰਦਾ ਸੁਖਮਨੀ ਸਾਹਿਬ ਦਾ ਪਾਠ ਉਸ ਤੋਂ ਬਾਅਦ ਕੀਰਤਨ ਹੁੰਦਾ।
ਅੱਛਾ-ਅੱਛਾ ਅੱਛਾ ਅ ਗੁਰਪੁਰਬ ਕਰਕੇ।
ਹਾਂਜੀ-ਹਾਂਜੀ
ਹਾਂਜੀ-ਹਾਂਜੀ ਹਮ ਹਮ ਹਮ ਠੀਕ ਹੈ, ਠੀਕ ਹੋਰ ਬੱਚੇ ਬਸ ਰੋਟੀ ਖਾ ਰਹੀ ਸੀ।
ਅੱਛਾ
ਹਾਂਜੀ
ਸ਼ ਚ ਹਾਂਜੀ-ਹਾਂਜੀ ਖਾ ਲਈਏ
ਆਜ ਕੀ ਬਣਾਇਆ?
ਅਸੀਂ ਬਣਾਇਆ ਸੀ ਅੱਜ ਨਿਊਟਰੀ ਬਰੀਜ। ਚੂਰਾ।
ਅੱਛਾ-ਅੱਛਾ ਕੀਮਾ ਨਿਊਟਰੀ ਕਹਿੰਦੇ, ਸਾਡੇ ਇੱਥੇ ਨਾ ਹਮ। ਹਾਂਜੀ, ਮੈਂ ਵੀ ਤੁਹਾਨੂੰ ਇੱਕ ਨਿਊਟਰੀ ਦੀ ਰੈਸਪੀ ਦੱਸਾਂਗੀ ਮੋਮੋਜ਼ ਵਾਲੀਆਂ।
ਅੱਛਾ!
ਬੜੀ ਵਧੀਆ ਬਣਦੀ ਹੈ ਬੱਚੇ ਐਂ ਨੀ ਏਦਾਂ ਬਣਾਉ ਨਾ ਨਿਊਟਰੀ ਤੇ ਉਹ ਸਮੈਲ-ਸਮੈਲ ਜਿ ਆਉਂਦੀ ਹੈ ਨਿਊਟਰੀ ਦੀ।
ਅੱਛਾ। ਨਹੀਂ ਅਸੀਂ ਵੈਸੇ ਉਬਾਲ ਲੈਂਦੇ ਹਾਂ ਆਂ ਦੀ ਤਾਂ ਨਹੀਂ ਤੁਸੀਂ ਦੱਸੋ ਕਿਵੇਂ ਬਣਾਉਂਦੇ ਹੋ?
ਅਸੀਂ ਮੈਂ ਉਹਨੂੰ ਬੋਇਲ ਕਰਕੇ ਨਾ ਨਮਕ ਵਿੱਚ ਚੰਗੀ ਤਰ੍ਹਾਂ ਤੇ ਉਹਨੂੰ ਬੋਇਲ ਕਰਕੇ ਉਹਨਾਂ ਨੂੰ ਚੋੜ ਲੈਣੀ ਏ।
ਹਾਂਜੀ।
ਫੇਰ ਠੰਡਾ-ਠੰਡਾ ਪਾਣੀ ਪਾ ਲਓ ਉਹਨੂੰ।
ਅੱਛਾ।
ਫੇਰ ਉਹਦੇ ਵਿੱਚ ਉਹਨੂੰ ਉਹ ਵੀ ਨ ਚੋੜ ਲੈਣਾ ਪਾਣੀ ਨਾ।
ਅੱਛਾ।
ਚੋੜਨਾ ਹਲਕਾ ਹਲ
ਹਾਂ ਜਾਂਲੀ ਚ ਪਾ ਤਾ ਹਾਂ।
ਫੇਰ ਉਹਨੂੰ ਮਿਕਸੀ ਵਿੱਚ ਗ੍ਰੈਡ ਕਰੋ।
ਅੱਛਾ।
ਥੋੜ੍ਹੀ ਦਾਦੜੀ-ਦਾਦੜੀ ਜਿ ਹੋ ਜਾਏਗੀ ਨਾ। ਜਿਆਦਾ ਨੀ। ਕਰਨੀ ਘੋਲਣੀ ਕ ਤੇ ਥੋਮ ਦੀ ਗੰਢੀਆਂ ਲੈਲੋ। ਦੋ।
ਅੱਛਾ।
ਹਾਂ, ਥੋਂਮ ਜਾਦਾ ਪੈਂਦਾ ਏਦੇ ਚ। ਮੱਖਨ, ਥੋਂਮ ਥੋਂਮ ਲੈਲੋ ਪੇਆਜ ਲੈਲੋ ਬਰੀਕ ਕੱਟ ਲੋ। ਪੇਆਜ ਤੇ ਥੋਂਮ ਦਾ ਪੇਸਟ ਹੀ ਬਨਾ ਨੈ। ਤੇ ਹਾਂ ਪੈਲੇ ਥੋੜਾ ਤੇਲ ਪਾ ਲੇਆ ਫੇਰ ਮੱਖਨ ਪਾ ਤਾ, ਏਦਾਂ ਮੱਖਨ ਸਾੜ ਜਾਂਦਾ ਨਾ, ਤੇ ਫ ਹਾਂ ਤੇਲ ਵਿੱਚ ਥੋਮ ਸੁਟੇ ਹਾਂ, ਹਾਂ ਜੇੜਾ ਮਰਜੀ ਲੈਲੋ
ਅਰੇ ਬਜਾਰੀ ਲੋ ਯਾ ਘਾਰ ਦਾ, ਬਜਾਰੀ ਅਮੂਲ ਦਾ ਈ ਟੇਸਟੀ ਹਾਂ ਓਈਓ ਲੈਲੋ।
ਤੇ ਫੇਰ ਤੁਸੀ ਥੋਂਮ ਪਾਦੋ ਜਾਦਾ ਨੀ ਭੁੰਨਾ ਹਲ ਕਾ, ਹਲਕਾ ਕੱਚਾ, ਕੱਚਾ ਟੇਸਟ ਰੈਨਾ ਚਾਈਦਾ ਥੋੜਾ
ਠੀਕ ਐ।
ਓਦੇ ਬਾਦ ਤੁਸੀ ਨਿਊਟਰੀ ਪਾਤੀ ਨਾਲ ਈ ਵਿੱਚ ਪੇਆਜ਼ ਸੁੱਟਤਾ, ਮੱਖਨ ਏਚ ਜ਼ਿਆਦਾ ਚਾਈਦਾ ਹੁੰਦੈ। ਅੱਧਾ ਪਾਦੋ ਸਮਝੋ ਤੁਸੀਂ ਜੇੜੀ ਸੌ ਗ੍ਰਾਮ ਦੀ ਟਿੱਕੀ ਆਂਦੀ ਏ ਨਾ। ਅੱਧੀ ਪਾਦੋ ਤੁਸੀਂ। ਹੰ ਪਰ ਔਨੂੰ ਸਿੰਮ ਤੇ ਥੋੜਾ-ਥੋੜਾ ਭੁੰਨੀ ਜਾਓ, ਭੁੰਨੀ ਜਾਓ ਨਿਊਟਰੀ ਨੂੰ ਨਮਕ ਪਾ ਦੋ ਕਾਲੀ ਮਿਰਚ ਪਾਦੋ ਕਾਲਾ ਨਮਕ ਪਾਦੋ। ਜੇ ਤੁਸੀਂ ਬੰਦ ਗੋਭੀ ਪਾਨੀ ਔ ਪਾ ਲੋ। ਗੋਭੀ, ਗੋਭੀ ਬੋਇਲ ਕਰਕੇ ਨਾ ਥੋੜੀ-ਥੋੜ੍ਹੀ ਗ੍ਰੈਈਂਡ ਕਰਕੇ ਔ ਪਾਤੀ।
ਅੱਛਾ।
ਹਾਂ, ਔ ਬਾਨ ਕੇ ਨਾ ਤੇ ਔਦੇ ਵਿੱਚ ਉਹਨ ਮੈਗੀ ਮਸਾਲਾ ਪਾਤਾ।
ਅੱਛਾਂ!
ਹੰ, ਫੇਰ ਏਨੂੰ ਤੁਸੀਂ ਮੱਠੇ ਸੇਕ ਤੇ ਪੁੰਨੀ ਜਾਨੈ-ਪੁੰਨੀ ਜਾਨੈ। ਤੁਸੀਂ ਵਾਕੇ ਬੋਲੋਗੇ ਬੜੀ ਸਵਾਦ ਬਨੀ ਏ।
ਅੱਛਾ ਮੈਂ ਤਾਂ ਉਹ ਮਰੇ ਵੀ ਸੁਣ ਕੇੰਨੇ ਆਉਂਦੇ ਵਾ ਮਤਲਬ ਕਿ ਬਹੁਤ ਸਵਾਦ ਬੰਨੇਗੀ। ਹਾ ਹਾ ਹਾ।
ਛੱਡ ਹੀ ਦਿੱਤੀ ਦੂਜੀ ਨਾ ਤਰੀ ਵਾਲੀ ਨਿਊਟਰੀ ਛੱਡ ਹੀ ਦਿੱਤੀ ਹਾਂ ਤੇ ਮੈਂ ਮੋਮੋਸ ਬਣਾ ਨਾ ਘਰ ਤੇ ਫੇਰ ਇਹ ਕਹਿੰਦੇ ਕਿ ਜਿਹੜੇ ਤੂੰ ਨਿਊਟਰੀ ਚਹ ਮੋਮੋਸ ਨਿਊਰੀ ਟਟਰੀ ਪਾਉਂਦੀ ਨਾ ਉਹੀਓ ਬਣਾਇਆ ਕਰ ਐਂ ਨੀ ਖਾਣੀ ਨਿਊਟਰੀ ਬੜੀ ਵਧੀਆ ਬਣਦੀ ਹੈ ਇੱਕ ਛੋਲੇ ਨਿਊਟਰੀ ਵੀ ਆਉਂਦੀ ਬਣਾਉਣੀ ਕੁਲਚੇ ਵਾਲੀ ਹ ਉਹ ਵੀ ਬੜੀ ਵਧੀਆ ਬਣਦੀ ਹੈ ਉਹ ਵੀ ਤੁਸੀਂ ਉਹ ਵੀ ਅੀ ਅੱਧੀ ਮੈਸ਼ ਕਰ ਲਈ ਤੇ ਅੱਧੀ ਸਾਬਤ ਰੱਖ ਲਈ ਹਾਂ ਇੱਕ ਪਿਆਜ ਬਰੀਕ ਘੱਟ ਲਿਆ ਤੇ ਟਮਾਟਰ ਦੀ ਪਿਊਰੀ ਬਣਾ ਲੈਣਾ ਉਹਦੇ ਵਿੱਚ ਹਰੀ ਮਿਰਚ ਪਾਤੀ ਅਦਰਕ ਥੋਮ ਪਾ ਤ ਪਿਊਰੀ ਵਿੱਚ ਤੇ ਪਹਿਲੇ ਪਿਆਜ ਹੁਣ ਲਿਆ ਫਿਰ ਟਮਾਟਰ ਦੀ ਪਿਊਰੀ ਪਾਤੀ ਤੁਸੀਂ
ਅੱਛਾ
ਹਾਂ ਉਹਦੇ ਵਿੱਚ ਕਾਲਾ ਨਮਕ ਪਾ ਤਾ ਥੋੜ੍ਹੀ ਖੰਡ ਪਾ ਤ ਸੁੱਕਾ ਧਨੀਆ ਦਾ ਪਾਊਡਰ ਪਾ ਤ ਤੇ ਫਿਰ ਨਿਊ ਸੂਟ ਤੇ ਉਹਦੇ ਵਿੱਚ
ਅੱਛਾ ਖੰਡ ਕਿੰਨੀ ਕੁ ਪਾਣੀ ਹੈ ਖੰਡ ਜ਼ਰੂਰੀ ਹੈ ਪਾਣੀ
ਥੋੜਾ ਨਾ ਟੇਸਟ ਆ ਨਹੀਂ ਨਹੀਂ ਬੜੀ ਵਧੀਆ ਬਣਦੀ ਹੈ ਤੁਸੀਂ ਇਹਨੂੰ ਕੁਲਚਿਆਂ ਨਾਲ ਖਾਣਾ ਥੋੜਾ ਬੜਾ ਮਨ ਕਰੇ ਤੁਸੀਂ ਇਹ ਛੱਡ ਹੀ ਦੋਗੇ ਦੂਜੀ ਤਰੀ ਵਾਲੀ ਹੋਰ ਹਾਂ ਤਰੀ ਵਾਲੀ ਛੱਡ ਦੇਣੀ ਤੁਸੀਂ ਕਹਿੰ ਮੈਂ ਇਓ ਬਣਾਉਣੀ ਆ
ਹਮ ਤਰੀ ਵਾਲੀ ਤਾਂ ਨੀ ਵੈਸੇ ਬਣਾਉਂਦੇ ਸੀ ਬਣਾਉਂਦੇ ਸੁੱਕੀ ਆ ਹਾਂ ਬਣਾਉਣ ਮਤਲਬ ਆਪਣਾ ਅਲੱਗ ਅਲੱਗ ਆਉਂਦਾ ਬਣਾਉਣ
ਹਾਂਜੀ ਫੇਰ ਤੁਸੀਂ ਸੋਇਆ ਸੋਸ ਪਾ ਤੇ ਮੈਗੀ ਮਸਾਲਾ ਪਾ ਤਾ ਤੇ ਉਹਦੇ ਵਿੱਚ ਬਰੀਕ ਸ਼ਿਮਲਾ ਮਿਰਚ ਪਾ ਤਤੀ ਕੱਟ ਕੇ ਪਿਆਜ ਪਾਤ ਤਾ ਲੰਬਾ ਲੰਬਾ ਕੱਚਾ ਕੱਚਾ ਪਰ ਤੁਸੀਂ ਹਾਂ ਉਹਨੂੰ ਰਹੜੋ ਓਨੂੰ ਚੰਗੀ ਤਰ੍ਹਾਂ ਤੇ ਦੇਖਣਾ ਤੁਸੀਂ ਕੁਲਚਿਆਂ ਨਾਲ ਖਾਣਾ ਵਾਲੀ ਮਤਲਬ ਵਾਕਈ ਕੁਲਚਿਆਂ ਵਾਲੀ ਬਣਦੀ ਹੈ। ਬੜੀ ਵਧੀਆ ਬਣਦੀ ਆ ਨਿਊਟਰੀ ਬਜ਼ਾਰੀ ਹਾਂ ਨਾ ਘਰ ਨੀ ਹਾਂ ਘਰ ਬਣਾ ਦੀ ਬਣਾਏ। ਵਧੀਆ ਨੀ ਬਣਦੇ ਨਾ। ਕੁਛ ਪਤਾ ਨੀ ਕੀ ਕੀ ਪਾਦੇ ਆ ਸਾਡੇ ਕੋਲ ਵਧੀਆ ਬਣਦੇ ਨੀ। ਹਾਂ ਉਹਨਾਂ ਸਖਤ ਹੀ ਰਹਿੰਦੇ ਆ ਉਹਨਾਂ ਦੇ ਸੋਫਟ ਹੁੰਦੇ ਕਿੰਨੇ ਕਿੰਨੇ ਨਰਮ ਕੁਲਚੇ ਹਾਂ ਤੇ ਅਸੀਂ ਘਰ ਹੀ ਬਣਾਨੇ ਹਾਂ ਉਹ ਬਜ਼ਾਰੋਂ ਹੀ ਲਿਆਂਦੇ ਹਾਂ। ਹਾਂ ਉਹ ਬਣਾ ਕੇ ਦੇਖਣਾ ਤੁਸੀਂ ਏਦਾਂ ਦੀ ਨਿਊਟਰੀ ਮੋਮੋਜ਼ ਬਣਾ ਕੇ ਦੇਖ
ਹਾਂ ਨਹੀਂ ਮੋਮੋਸ ਤਾਂ ਹਾਂ ਨਹੀਂ ਬਣਾਵਾਂਗੇ ਬਹੁਤ ਅੱਛਾ ਲੱਗਿਆ ਮੈਨੂੰ ਮੈਂ ਲਿਖਾਂਗੀ ਹੈ ਤੁਹਾਡੀ ਰੈਸਿਪੀ ਨਾ।
ਨਹੀਂ ਇਹ ਥੋਮ ਵਾਲੀ ਸਭ ਤੋਂ ਵਧ ਬਟਰ ਵਿਚ ਬਹੁਤ ਵਧੀਆ ਤੁਸੀਂ ਨਿਊਟਰੀ ਬੋਲ ਕੇ ਲੱਗਦੀ ਨੀ ਨਿਊਟਰੀ ਹੈਗੀ ਹੈ। ਹੂੰ ਅਸੀਂ ਉਹੀ ਬਣਾਦੇ ਹਾਂ ਸ਼ੁਰੂ ਤੋਂ ਕਿ ਕਾਫੀ ਟਾਈਮ ਸਾਲ ਹੋ ਚੱਲਾ ਆ ਅਸੀਂ ਅੱਧੇ ਹੀ ਬਨਾਦੇ ਹ ਕਾਲੀ ਮਿਰਚ ਹਰੀ ਮਿਰਚ ਪਾ ਦੀ ਕਾਲੀ ਮਿਰਚ ਵੀ ਜ਼ਰੂਰੀ ਇਹਦੇ ਵਿੱਚ ਦੋ ਮੈਗੀ ਮਸਾਲੇ ਦੇ ਪੈਕੇਟ ਪਾ ਲੇ। ਹੁਣ ਮੇਰੀ ਨਨਾਣ ਆਈ ਸੀ ਨਾ ਇਥੇ ਛੁਟੀਆ ਚ ਬੱਚਿਆਂ ਨੂੰ ਲੈ ਕੇ। ਤੇ ਫੇਰ ਅਸੀਂ ਬਣਾਈ ਸੀ। ਉਹਨਾਂ ਨੂੰ ਇੰਨੀ ਪਸੰਦ ਆਈ ਉਹ ਕਹਿੰਦੀ ਮੇਰੇ ਬੱਚੇ ਖਾਂਦੇ ਹੀ ਨੀ ਨਿਊਟਰੀ। ਤੇ ਸਕੂਲ ਉਹ ਰੋਟੀ ਵਿਚ ਰੈਪ ਕਰਕੇ ਏਦਾਂ ਬਣਾ ਕੇ ਦਿੰਦੇ ਆ।
ਵਾਹ
ਹਾਂ ਮੈਨੂੰ ਫੇਰ ਉੱਥੋਂ ਫੋਨ ਆਇਆ ਮੈਨੂੰ ਦੱਸੋ ਕਿੱਦਾਂ
ਬੱਚਿਆਂ ਦੇ ਬਹੁਤ ਨਖਰੇ ਆਦੇ ਨੇ ਬੱਚੇ ਜਿਆਦਾਤਰ ਇਹ ਚੀਜ਼ਾਂ ਦੀ ਖਾ ਕੇ ਖੁਸ਼ ਹੁੰਦੇ ਨੇ।
ਫੇਰ ਉਹ ਕਹਿੰਦੇ ਕਿ ਉੱਧਰ ਤੁਸੀਂ ਉੱਧਰ ਬਣਾਈ ਸੀ ਨਾ ਨਾਨੀ ਘਰ ਉੱਥੇ ਮੈਂ ਉੱਧਰ ਦੀ ਖਾਣੀ ਆ ਕੁੜੀ ਕਹਿਣ ਲੱਗ ਗਈ। ਉਹਨਾ ਦੀ। ਫੇਰ ਉਹਨਾਂ ਦਾ ਮੈਨੂੰ ਸਵੇਰੇ ਫੋਨ ਆਇਆ ਸੱਤ ਵਜੇ ਮੈਂ ਕਿਹਾ ਪਤਾ ਨੀ ਕੀ ਕਹਿਣਾ ਉਹ ਕਹਿੰਦੇ ਨਿਊਟਰੀ ਦੀ ਰੈਸੀਪੀ ਦੱਸੋ ਆਪਣੀ ਹੂੰ
ਬਹੁਤ ਵਧੀਆ ਮੈਂ ਬਣਾਵਾਂਗੀ ਹਾਂ।
ਹਾਂਜੀ।
ਮੈਨੂੰ ਬਹੁਤ ਅੱਛੀ ਲੱਗੀ ਹਾਂ ਤੇ ਮੋਮੋਸ ਦਾ ਪੇਸਟ ਕਿਵੇਂ ਬਣਾਂਦੇ ਹੋ ਮੈਂ ਜਾਂਦਾ।
ਨਾ ਨਾ ਸੂਜੀ ਦਾ। ਸੂਜੀ ਨਾ ਕੋਸੇ ਪਾਣੀ ਚ ਗੁੰਨ ਲਓ। ਆਟੇ ਵੱਕਣ ਥੋੜ੍ਹਾ ਨਮਕ ਪਾ ਲਿਆ ਤੇਲ ਪਾ ਲਿਆ
ਅੱਛਾ,
ਹਾਂ, ਹਾਂਜੀ।
ਅੱਛਾ ਤੇ ਫੇਰ ਉਹਨੂੰ ਕਿੰਨੀ ਦੇਰ ਰੱਖਣਾ ਹੁੰਦਾ ਵਿੱਚ ਉਹ ਚ ਅਹ ਪਾਉਣਾ ਹੁੰਦਾ ਵਿੱਚ ਉਹ ਮੋਣ
ਥੋੜਾ ਤੇਲ ਪਾਓ ਉਹਦੇ ਵਿੱਚ ਨਾ ਹੂੰ, ਤੇਲ ਪਾਓ ਉਹਦੇ ਵਿੱਚ ਤੁਸੀਂ ਸਰ ਨਹੀਂ ਥੋੜ੍ਹਾ ਉਹ ਅੱਜ ਕਲ੍ਹ ਬੜੇ ਟਾਈਪ ਦੇ ਤੇਲ ਹੁੰਦੇ ਆ। ਸਨਫਲਾਵਰ ਸੀਡ ਹੁੰਦਾ ਹਾਂ। ਹਾਂਜੀ, ਬੜੇ ਟਾਈਪ ਦੇ ਤੇਲ ਹੁੰਦੇ ਆ। ਹੂੰ ਉਹ ਤਾਂ ਉਹ। ਤੁਸੀਂ ਹੂੰ।
ਕਿੰਨਾ ਕਿੰਨਾ ਕੁ ਪਾਉਣਾ। ਤੇਲ
ਦੋ ਚਮਚ ਪਾ ਲੋ
ਹਾਂਜੀ, ਜਿਵੇਂ ਇੱਕ ਕੱਪ ਅਸੀਂ ਸੂਜੀ ਘੋਲਣੀ ਐ।
ਹਾਂਜੀ, ਨਹੀਂ ਇੱਕ ਹਾਂ ਦੋ ਸੂਜੀ ਪਾਏ ਤੁਸੀਂ ਦੋ ਕੱਪ ਲੈਲੋ।
ਅੱਛਾ।
ਦੋ ਕੱਪ ਸੂਜੀ ਲੈ ਲੋ ਮਾੜਾ ਮਾੜਾ ਉਹਨੂੰ ਘੋਲ ਘੋਲ ਕੇ ਬਣਾਈ ਜਾਓ। ਆਟੇ ਵੱਕਣ ਗੁੰਨ ਸੌ ਸੋਫਟ ਹੋਜੇ। ਨਮਕ ਪਾ ਲੋ ਹਲਕਾ ਘਰ ਜਾਣਾ। ਨਮਕ ਪਾਲੋ ਕਾਲ ਉਹ ਪਾਾਲੋ ਤੇਲ ਪਾ ਲ ਲੋ ਤੇ
ਤੇ ਮੋਮਸ ਕਿਵੇਂ ਸਾਂਝੇ ਨਾਲ ਬਣਾਉਂਦੇ ਹੋ ਜਾਂ ਏਦਾਂ ਹੀ ਆਤ ਨਾਲ?
ਮੈਂ ਹੱਥ ਨਾਲ ਕ ਕਰ ਲੈਂਦੇ ਹ ਗੋਲ ਇੱਕ ਵੱਡਾ ਪੇੜਾ ਲੈ ਕੇ ਨਾ- ਤੇ ਕੋਲੀ ਨਾਲ ਉਹਨੂੰ ਬਣਾ ਲੈਣੀ ਸ਼ੇਪ ਸਾਰੀ- ਗੋਲ -ਗੋਲ, ਛੋਟੇ-ਛੋਟੇ ਫੁਲਕਿਆਂ ਵਾਕ- ਤੇ ਬਾਅਦ ਚ ਆਪਣੀ ਮਰਜ਼ੀ ਨਾਲ ਜਿੱਦਾਂ ਦੇ ਮਰਜ਼ੀ- ਟਰਾਈਗਲ ਵਾਲੇ ਬਣਾ ਲੋ ਹਾਂ ਜਿਹੜੇ ਮਰਜ਼ੀ ਜੇ ਬਣਾ ਲੋ ਤੁਸੀਂ- ਮੈਂ ਮੀਓਨੀਜ਼ ਵੀ ਘਰ ਬਣਾਣੀ ਹਾਂ-
ਅੱਛਾ! ਉਹ ਕਿੱਦਾਂ?
ਪਿਓ ਉਹਦੇ ਵਿੱਚ ਪਾਓ ਬਦਾਮ ਪਾਓ ਪੰਜ ਛੇ- ਪਨੀਰ ਵਿੱਚ- ਕਾਜੂ ਪਾਲੋ-
ਪਨੀਰ ਕਿੰਨਾ ਕੁਏ?
ਪਾਈਆ ਹੋਜੇ।
ਤੋਂ ਘਟ ਤੇ ਵੀ ਚੱਲ ਜਾਂਦਾ- ਹਾਂ ਦੁੱਧ ਵੀ ਪੈਂਦਾ- ਉਹਨਾਂ ਦੇ ਵਿੱਚ- ਥੋੜਾ ਜ ਹਾਂ ਦੁਧ- ਅ ਕਾਜੂ ਬਦਾਮ ਕਾਲੀ ਮਿਰਚ ਪਾਓ। ਥੋਮ ਪਾ ਲੋ ਹਾਂ ਬੜੀ ਵਧੀਆ ਬਣਦੀ ਮਓਨੀਸ ਬਾਜ਼ਾਰ ਤੇਰੀ ਰਫ
ਫਾਇਡ ਕਰਨਾ ਅੱਛਾ ਹਾਂ।
ਬਜ਼ਾਰ ਰਿਫਾਇੰਡ ਹੁੰਦਾ ਤੇਲ ਨੀ ਰ
ਆਹੋ ਦੱਸ ਦਿਨ ਬਾਜ਼ਾਰ ਦਾ ਨਹੀਂ ਖਾਣਾ ਚਾਹੀਦਾ ਪਰ ਅਸੀਂ ਤਾਂ ਖਾਂਦੇ ਨੀ ਬਹੁਤ ਘੱਟ ਖਾਂਦੇ ਹਾਂ ਬਾਜ਼ਾਰ ਦਾ ਅਸੀਂ ਵੀ ਜ਼ਿਆਦਾ- ਘਰ ਦਾ ਹੀ ਬਣਾ ਕੇ
ਹਾਂਜੀ-ਹਾਂਜੀ ਅਸੀਂ ਵੀ ਮੈਂ ਵੀ ਐਸ ਵੀ ਖ ਬਣਾਦੇ ਹਾਂ ਜਾਦਾ ਇਹਨਾਂ ਨੂੰ ਟੋਮੈਟੋ ਸੋਸ ਪਸੰਦ ਆ ਬਜ਼ਾਰੀ। ਕੁਛ ਵੀ ਨੀ ਕਹਿੰਦੇ ਸਭ ਕੁਛ ਘਰ ਬਣਾ।
ਸਹੀ ਹੈ ਹਾਂ ਨਾਲੇ ਇੱਕ ਵਾਰ ਬੰਨੀ ਹੋ ਚੀਜ਼ ਆ ਦੋ ਤਿੰਨ ਵਾਰ ਖਾਧਦੀ ਜਾਂਦੀ ਹੈ ਨ ਸੋਸ ਵਗੈਰਾ ਇੰਨੀ ਜਲਦੀ ਤ ਖ਼ਤਮ ਹੋ ਨੀ ਜਾਂਦੀ ਹਾਂ ਉਹ ਤਾਂ ਦੋ ਤਿੰਨ ਵਾਰ ਚੱਲ ਲੱਗ ਜਾਂਦੀ ਵੈਸੇ ਚਲ ਬੋਮਸ ਵਗੈਰਾ ਖਤ ਖਤਮ ਹੋ ਜਾਂਦੇ ਨੇ ਕਾਰ ਦੇ ਹਲਕੇ ਫੁਲਕੇ ਵੀ ਆ
ਹਾਂ ਬੜੇ ਵਧੀਆ ਮੈਂ ਕਹਿੰਦੀ ਤੁਸੀਂ ਤੁਸੀਂ ਬਣਾ ਦੇ ਯਾਦ ਤੁਸੀਂ ਛੱਡੋਗੇ ਨੀ ਤੁਸੀਂ ਬੋਲੋਗੇ ਮੈਂ ਇਓ ਬਣਾ ਦ ਹਫ਼ਤੇ ਹਫ਼ਤੇ ਬਾਅਦ ਹਮ ਅਸੀਂ ਫ ਚਕੁੰਦਰ ਪਾ ਕੇ ਗੁਣ ਲੈਂਦੀ ਹਾਂ ਮੈਂ ਭੇੜ ਆ
ਅੱਛਾ ਹਾਂ ਲਾਲ ਲਾਲ ਹੋ ਜਾ ਜਾਂਦੇ ਨਾ
ਅਸੀਂ ਚੁਕੁੰਦਰ ਪਾ ਕੇ ਬਣਾ ਲੈਂਣੇ ਇੱਧਰ ਤੇ ਖਾਣ ਦਾ ਦਿਲ ਨੀ ਕਰਦਾ ਚਕੁੰਦਰ ਹਮ ਮਿੱਠੀ ਲੱਗਦੀ ਹੈ ਅਸੀਂ ਤਾਂ ਏਦਾਂ ਹੀ ਕਰਦੇ ਹਾਂ ਕੋਈ ਸਬਜ਼ੀਆਂ
ਚਲੋ ਮੈਂ ਜ਼ਰੂਰ ਟਰਾਈ ਕਰਾਂਗੀ ਭੈਣ ਜ ਜੋ ਜ਼ਰੂਰ ਕਰਾਂਗੀ ਟਰਾਈ ਹਾਂ ਚਲੋ ਠੀਕ ਹੈ ਹਾਂਜੀ ਠੀਕ ਹੈ ਹਾਂਜੀ
ਹਾਂਛ